ਹੈਲੋ।
ਸਤਿ ਸ੍ਰੀਅਕਾਲ ਭਾੱਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਕੀ ਹਾਲ ਚਾਲ ਨੇ?
ਵਧੀਆ ਭਾਜੀ, ਤੁਸੀ ਸੁਣਾਓ ਭਾਜੀ ਠੀਕ ਏ?
ਹੋਰ, ਬਸ ਵਧੀਆ। ਹੋਰ ਲੰਗਰ ਪਾਨੀ ਛੱਕ ਲਿਆ ਜੀ?
ਹਾਂਜੀ ਭਾੱਜੀ ਛਕ ਲਿਆ ਭਾੱਜੀ।
ਅੱਛਾ, ਹੋਰ ਕੀ ਬਣਾਇਆ ਸੀ ਜੀ ਅੱਜ ਫੇਰ ਲੰਗਰ
ਲੰਗਰ ਚ ਬਸ ਮੂੰਗੀ ਮਸਰਾ ਦੀ ਦਾਲ ਬਨਾਈ ਸੀ ਠੀਕ ਹੈ ਦੋ ਫੁਲਕੇ ਖਾਂਦੇ ਨੇ ਨਾਲ
ਅੱਛਾ, ਅੱਛਾ ਹਾਂ ਆਪਾਂ ਵੀ ਰਾਤੀ ਦਾਲ ਹੀ ਖਾਈ ਦੀ ਹੈ ਜੀ ਆਪਾਂ ਵੀ ਛੋਲੇਆਂ ਆਲੀ ਬਨਾਈ ਸੀ ਦਾਲ
ਹਾਂਜੀ, ਠੀਕ ਏ।
ਹਾਂ ਨਾਲੇ ਅਪਨਾ ਕਨਕ ਦਾ ਫੁਲਕਾ ਰਾਤੀ ਹੋਜੇ ਨਾ ਨੁਕਸਾਨ ਵੀ ਨੀ ਕਰਦਾ।
ਹਾਂਜੀ-ਹਾਂਜੀ।
ਹਾਂ ਵੈਸੇ ਵੀ ਅੱਜ ਕੱਲ੍ਹ ਚੱਲਦਾ ਪਿਆ ਬਿਮਾਰੀਆਂ ਆ ਫਾਸਟ ਫੂਡ ਨੇ ਦੁਖੀ ਕੀਤਾ ਹੋਇਆ।
ਹਾਂਜੀ ਹਾਂ ਬੱਚੇ ਬਹੁਤ ਦੁ ਬਿਮਾਰ ਹੋ ਰਹੇ ਆ ਫਾਸਟ ਫੂਡ ਖਾ ਕੇ।
ਹਾਂਜੀ-ਹਾਂਜੀ।
ਖਾ ਸਕਦੇ ਆ ਮੋਮੋਸ ਹੋਏ ਮੋਮੋਸ ਤਾਂ ਬੰਦੇ ਨੂੰ ਲੈ ਪੈਂਦੇ।
ਹਾਂ ਮੋਮੋਸ ਤੇ ਬੇਕਾਰ ਚੀਜ਼ ਹੈ ਜੀ ਛਾਤੀ ਜਮਦੀ ਹੈ ਜਿਦਾਂ।
ਹਾਂਜੀ-ਹਾਂਜੀ।
ਐ ਮੈਦਾ ਹੁੰਦੈ।
ਹਾਂਜੀ-ਹਾਂਜੀ। ਮੈਦੇ ਵਾਲੀ ਸਾਰਿਆਂ ਚੀਜ਼ਾਂ ਭਾਈ ਬਿਮਾਰ ਕਰਦੀਆਂ ਬੱਚਿਆ ਨੂੰ। ਆਹ ਜ ਕੁਰਕੇ ਚੱਲੇ ਜਿਹੜੇ ਬ ਦੁਨੀਆਂ ਇੰਨੀ ਮਨਾ ਕਰਦੀ ਏ। ਕੁਰਕਰੇ ਨਾ ਖਾਓ ਜੀ ਕੁਰਕਰੇ ਨਾ ਖਾਓ ਬੱਚੇ ਹਟਦੇ ਨਹੀਂ ਹਾਂ-ਹਾਂ ਏ ਹਟਦੇ ਹੀ ਨਹੀਂ।
ਨਹੀਂ ਜੀ ਨਹੀਂ ਬਿਲਕੁਲ ਨੀ ਸਾਡੇ ਘਰੇ ਖੁੱਦ ਬੱਚੇ ਲੱਗੇ ਰਹਿੰਦੇ ਆ ਕਦੀ ਕੁਰਕਰੇ, ਕਦੀ ਲੇਜ ਕਦੀ ਕੁਛ
ਹਾਂਜੀ-ਹਾਂਜੀ।
ਆਹ ਚੱਲਦਾ ਹੀ ਰਹਿੰਦਾ।
ਹਾਂਜੀ
ਬਾਕੀ ਹਾਂ ਬਾਕੀ ਖਾਣ ਪੀਣ ਦਾ ਬੱਚੇ ਤੇ ਧਿਆਨ ਰੱਖਣਾ ਚਾਹੀਦਾ ਬੰਦੇ ਨੂੰ ਅੱਜ-ਕੱਲ੍ਹ।
ਹਾਂ ਬਿਲਕੁਲ-ਬਿਲਕੁਲ ਧਿਆਨ ਬਸ ਆਪਾਂ ਵੀ ਕੁਛ ਲਾਪਰਵਾਹੀ ਕਰ ਦਿੰਦੇ ਹਾਂ ਨਾ ਮੰਨ ਲਓ ਬੱਚਿਆਂ ਦੀ ਪਸੰਦ ਦੀ ਕੋਈ ਚੀਜ਼ ਨਹੀਂ ਮਿਲੀ ਆ। ਘਰ ਪਸੰਦ ਨੀ ਆਈ ਸਬਜ਼ੀ ਤੇ ਚੱਕ ਕੇ ਉਹ ਬਜ਼ਾਰੋਂ ਲੈ ਆਂਦੇ ਨੇ
ਨਹੀਂ ਬਾਜ਼ਾਰ ਵਾਲ ਮਸਾਲਾ ਭੋਹ ਮਾੜਾ ਹੁੰਦਾ ਜੀ।
ਹਾਂ ਪਤਾ ਨੀ ਕਿਹੜਾ ਕਿੰਨੇ ਦਿਨਾਂ ਦਾ ਤੇਲ ਹੁੰਦਾ ਜੀ ਉਹਨਾਂ ਦਾ।
ਹਾਂਜੀ-ਹਾਂਜੀ
ਕਿੰਨੇ ਦਿਨਾਂ ਦਾ ਕੀ ਹੁੰਦਾ ਸਮਝ ਹੀ ਨਹੀਂ ਹੈਗੀ ਕੋਈ ਕੋਈ ਆਪਣਾ ਰਾਜ ਹੁਣ ਨਾ ਦੱਸਦਾ ਸੱਚ ਹੁਣ ਨਾ ਦੱਸਦਾ ਕੋਈ
ਵੈਸੇ ਸਹੀ ਗੱਲ ਭਾਜੀ ਬਿਲਕੁ ਸਹੀ ਗੱਲ ਹੈ। ਅੱਜ-ਕੱਲ ਢਾਬੇ ਦੇਖੇ ਹੀਏ ਢਾਬਿਆਂ ਦੇ ਉਹਨਾਂ ਕੋਲ ਪਾਣੀ ਮੇਨ ਹੁੰਦਾ ਨੀ ਆ। ਜਿਹਨਾ ਭਾਂਡੇ ਮਾਂਜਦੇ ਥੋੜਾ ਬਹੁਤਾ ਵਣੀ ਗੰਦ ਗੰਦਾ ਪਾਣੀ ਹੁੰਦਾ ਥੋੜ੍ਹਾ ਬਹੁਤਾ ਉਹੀ ਵਾਹ-ਵਾਹ ਤੜਕਾ ਲਾ ਸਵਾਦ ਵਗ ਪਾਕੇਦਈ ਜਾਂਦੇ।
ਬਿਲਕੁਲ ਜੀ ਬਿਲਕੁਲ ਹੋਰ ਔਰ ਚੋ ਕੱਢਦੇ ਤੇ ਹੈ ਨ ਤੇਲ ਉਹ ਔਰਚੀ ਹੋਰ ਪਾਈ ਜਾਂਦੇ ਨੇ।
ਹਾਂਜੀ-ਹਾਂਜੀ ਭਾਜੀ ਥੋੜਾ ਤੇਲ ਪੋਦੇ ਮਾੜਾ ਬਚਿਆ ਹੁੰਦਾ ਸੀ ਉਥੇ ਸੁੱਟ ਦਿੰਦੇ।
ਹੁਣ ਦੇਖੋ ਪਤਾ ਕੀ ਹੈ ਜੀ ਉਹ ਮਾੜਾ ਜਿਹਾ ਵੱਜਦਾ ਉਹ ਥੱਲੇ ਕਾਲਾਪਨ ਹੁੰਦਾ ਹੈ ਉਹ ਵੀ ਸਾਡੇ ਦਿਮਾਗ ਨੂੰ ਰੇਲ ਅਦਰ ਜਾਂਦੈ ਉਹਹੀ ਸਾਡੇ ਅੰਦਰ ਹੋਰ ਨਾਲੀਆਂ ਖ਼ਰਾਬ ਕਰਦਾ ਸਰੀਰ ਦੀਆਂ।
ਹਾਂਜੀ-ਹਾਂਜੀ
ਕੋਈ ਦਿਮਾਗ ਨੂੰ ਚੜ੍ਹ ਕੇ ਸਾਹ ਦੀ ਪ੍ਰੋਬਲਮ ਆਉਂਦੀ ਹੈ ਕਿਸੇ ਨੂੰ ਕੁਛ ਹੋ ਗਿਆ ਕਿਸੇ ਨੂੰ ਸਾਹ ਨਹੀਂ ਆਇਆ। ਫੂਡ ਪੋਇਜ਼ਨ ਹੋ ਜਾਂਦਾ ਅੱਜ-ਕੱਲ ਜ਼ਮਾਨੇ ਚ ਬਿਮਾਰੀ ਚੱਲੀ ਪਈ ਹੈ।
ਹਾਂਜੀ ਭਾਜੀ ਬਿਲਕੁਲ ਸਹੀ ਗੱਲ ਤੁਹਾਡੀ ਭਾਜੀ।
ਬਸ ਆਪਾ ਤੇ ਇਹੀ ਚਾਹੁੰਦੇ ਹਾਂ ਜੀ। ਐ ਫਾਸਟ ਫੂਡ ਤੋਂ ਦੁਨੀਆਂ ਪਿਛੇ ਹਟੇ ਆਪਣਾ ਨੋਰਮਲ ਰੌਟੀ ਰੋਟੀ ਹਾਏ ਜੇੜੀ ਆਪਾਂ ਘਰ ਖਾਂਨੇ ਆਂ।
ਹਾਂਜੀ ਹਾਂਜੀ ਨਈ ਫਾਸਟ ਫੂਡ ਜਿੱਦਾਂ ਕੈਂਦੇ ਨਾ- ਕੋਈ ਨਿਊਡਲ ਨਿਊਡਲ ਖਾਣੇ ਆ, ਜਿਦਾ ਬਾਰੋਂ ਲੈ ਕੇ ਚੀਜ ਖਾਣੀ, ਓ ਨਾ ਖਾ। ਘਰ ਚੀਜ਼ ਬਣਾਣੀ ਘਰ ਬਣਾ ਕੇ ਖਾਓ ਪਿੱਛੇ ਹੋਣੀ ਚਾਈਦੀ। ਆਪਣੇ ਘਰ ਦਾ- ਤੇਲ ਵਧੀਆ ਤੇ ਪਿਆਜ ਕੱਟ ਕੇ ਜੋ ਵੀ ਵਧੀਆ ਚੀਜ ਕਰਕੇ ਬਣਾਣੀ ਤੜਕਾ ਵਧੀਆ ਲਾਣਾ। ਹਰ ਚੀਜ਼ ਭਾਂਡੇ ਭੂੰਡੇ ਵਧੀਆ ਹੁੰਦੇ ਹਾਡੇ। ਕੈਣ ਦਾ ਮਲਬ ਜਿਸ ਇਚ ਬਨਦੇ ਸਈ ਬਨਾਣਾ ਐ।
ਹੂੰਅ
ਆ ਹਾਂਜੀ।
ਪਰ ਪਤਾ ਕੀ- ਪਤਾ ਕੀ ਭਾਜੀ, ਹੁਣ ਸਾਡੇ ਬਾਰ ਦੇ ਦੇਸਾਂ 'ਚ ਵੀ ਐਈ ਹਾਲ ਹੈਗਾ। ਲੋਕੀ ਘਰ ਨੀ ਬਣਾਂਦੇ ਆਪਣੇ ਬਜ਼ਾਰੋਂ ਈ ਖਾਂਦੇ ਨੇ। ਚਲੋ ਓਧਰ ਦਾ ਨੋਨ ਵੈਜ ਹੁੰਦਾ ਜਾ ਏ। ਤਾਂ ਜੜੇ ਮਾਸ ਆਲਾ ਜੜਾ ਮਾਸ ਜੜੇ ਖਾਂਦੇ ਓਥੇ ਜਾਦਾਤਰ। ਪਰ ਓਥੇ ਵੀ ਜੀ- ਤਾਂਈਂ ਤੇ ਬੰਦਾ ਗ਼ਲਤ ਹੈਗਾ, ਓਥੇ ਵੀ ਸਿਸਟਮ ਐ।
ਹਾਂਜੀ- ਹਾਂਜੀ।
ਆਪਾਂ ਘਰ ਦੀ ਬਰ ਖਾਓ ਘਰ ਦੀ ਖਾਓ ਸਬਸੇ ਵਧੀਆ ਬੰਦਾ ਤੰਦਰੁਸਤ ਰਹਿੰਦਾ ਅੱਜ ਦੇ ਟੈਮ ਚ ਘਰ ਦੀ।
ਹਾਂਜੀ-ਹਾਂਜੀ ਬਿਲਕੁਲ, ਨਈ ਘਰ ਦੀ ਚੀਜ਼ ਬਣਾਣੀ ਚਾਹੀਦੀ ਨਾ ਬ ਬੱਚੇ ਦੀ ਸਿਹਤ ਦੇਖਣੀ ਚਾਹੀਦੀ ਹੈ ਬੱਚੇ ਕੀ ਖਵਾਉਣਾ, ਖ਼ਾ ਸ਼ਕਦੇ ਬੱਚਪਨ ਸਵੇਰੇ ਉੱਠੇ ਬੱਚੇ ਉੱਠ ਸਵੇਰੇ ਉੱਠੇ, ਉੱਠ ਕੇ ਬੱਚਾ ਆਪਣਾ। ਆਪ ਖਾਵੇ ਪਪੀਤਾ, ਘਰ ਦੀ ਫੈਮਿਲੀ ਨੂੰ ਖਵਾਵੇ ਪਪੀਤਾ। ਇਅਰ, ਆਪਣੇ ਸਰੀਰ ਦੇ ਸਾਰੇ ਉ ਔਰ ਓਰੇਗਨ ਉਰਗਸੀ ਕਰਦਾ ਆ।
ਹਾਂ ਹੁਣ ਫਰੂਟ ਹੈ ਨਾ ਜੇਡਾ, ਫਰੂਟ ਬੱਚੇ ਖਾਣਾ ਹੀ ਭੁੱਲ ਗੇ ਨੇ।
ਹਾਂਜੀ-ਹਾਂਜੀ।
ਸ਼ਾਮਾਂ ਨੂੰ ਦੇਖੋ ਰੇਹੜੀਆਂ ਤੇ ਲਾਈਨਾਂ ਲੱਗੀਆਂ ਹੁੰਦੀਆਂ, ਫਾਸਟ ਫੂਡਾਂ ਵਾਲੀ।
ਏਹ ਸਹੀ ਗੱਲ ਆ।
ਕੋਈ ਕਦੀ ਕੁਛ ਪੀਜ਼ਾ ਖਾਣ ਜਾ ਰਿਹਾ ਕੋਈ ਬਰਗਰ ਖਾਣ ਚੱਲਾ ਕੁਛ ਚੋਮਿਨ ਚਲੈ ਕੋਈ ਫਰੂਟ। ਜੂਸ, ਜਿਹੜੀ ਜੂਸ ਵਾਲੀ ਰੇਹੜੀਆਂ ਹੁੰਦੀਆਂ ਉਹਨਾਂ ਤੇ ਕੋਈ ਇੰਨੀ ਭੀੜ ਨਹੀਂ ਹੁੰਦੀ ਗੰਨੇ ਦਾ ਜੂਸ ਦੇ ਦੇਖੋ ਪੈਲੇ ਹਾਡੇ ਜ਼ਮਾਨੇ 'ਚ ਪੀਂਦੇ ਹੁੰਦੇ ਸੀ। ਤੁਆਡੇ ਟੈਮ ਤੇ ਵੀ ਬੰਦੇ ਪੀਂਦੇ ਹੁੰਦੇ ਨੇ। ਪੰਜ ਰੁਪਏ ਦਾ ਗਲਾਸ ਮਿਲਦਾ ਸੀ। ਮੁੜ ਕੇ ਹੁਣ ਚਲੋ ਦੱਸ- ਸੱਤਰ ਰੁਪਏ ਦਾ, ਵੀ- ਵੀ ਰੁਪਏ ਆਲਾ ਵੀ ਏ। ਲੇਕਿਨ ਬੰਦਾ- ਓ ਨੀ ਪੀਂਦਾ ਅੱਜ ਦੇ ਟਾਈਮ 'ਚ, ਕੋਲਡ ਡਰਿੰਕਾਂ ਪੀਣਗੇ।
ਹਾਂਜੀ ਨਈ ਬਈ ਕੋਲਡਿੰਕਾਂ ਬਾਈ ਸਾਈਆ ਮਾੜੀਆ- ਯਾਰ ਕੋੋਕ ਹੋ ਗੀ, ਮਾਝਾਂ ਹੋ ਗੀ। ਅੱਜ ਏ ਮਾਰੀਆਂ ਸਿਰਫ ਇੱਕ ਚੀਜ਼- ਘਾ ਹਿੰਦੋਂ ਚੀਜ ਜੇੜੀ ਮਾੜੀ ਮੋਟੀ ਠੀਕ।
ਹਾਂ ਨਈ ਜੜੀ ਹੋਰ ਗੈਸਾਂ ਲਈ ਸੋਡੇ -ਸਾਡੇ ਚੱਲੇ ਦੇ ਆ ਬੇਕਾਰ ਚੀਜ਼ਾਂ ਨੇ।
ਹਾਂ ਬਿਲਕੁਲ ਬਿਲਕੁਲ ਬਕਾਰ
ਨਈ ਦੇਖੋ ਮਾਜਾ ਤੇ ਚਲੋ ਅੰਬ ਦੀ ਹੁੰਦੀ ਏ, ਮਾਜਾ, ਲਿਮਕਾ ਤੇ ਠੀਕ ਏ ਕੋਕ ਵੀ। ਲੇਕਿਨ ਜੜੀ ਦੂਸਰੀਆਂ ਨੇ ਆ ਜੜੇ ਆਂਦੇ ਨਾ ਭਾਈ, ਐ ਮਸ਼ੀਨਾਂ ਜੀ ਲਾਈ ਹੁੰਦੀਆਂ। ਸੋਡੇ। ਐ ਬੇਕਾਰ ਚੀਜ਼ ਏ ਮਸ਼ੀਨੀ ਪਤਾ ਨੀ ਕੇੜਾ ਕੈਮੀਕਲ- ਪਾਂਦੇ ਨੇ ਸੋਡੇ 'ਚ ਕੀ, ਪਾਂਦੇ ਕੀ ਨੀ।
ਹਾਂਜੀ ਹਾਂਜੀ ਓ ਸੈਂਟ ਜਿਆ ਪਾਂਦੇ, ਓ ਬੱਚੇ ਵਾਸੇ ਬੋ ਹਾਨੀਕਾਰਕ ਆ।
ਹਾਂ ਪਤਾ ਨੀ ਕੀ ਚੀਜ਼ ਪਾਂਦੇ ਨੇ। ਤੇ- ਆਪਣਾ ਆਪਾਂ ਨੂੰ ਤਾਂ ਏਈ ਸਮਝਾਣਾ ਚਾਈਦਾ, ਸ਼ੇਕ ਪੀਓ ਆਪਣੇ ਜੜੇ ਹੁੰਦੇ ਨੇ ਫਰੂਟਾਂ ਆਲੇ ਆ। ਪੀਓ ਵਧੀਆ ਚੀਜ਼ ਏ।
ਬੱਚੇ ਨੂੰ ਚਾਈ-
ਹਾਂ ਇੱਕ ਦੋ- ਹ ਇੱਕ ਤੇ ਦੂਸਰੇ ਬੱਚੇ ਆਪਣਾ ਫੋਨ ਤੋਂ ਨੀ ਪਿੱਛਾ ਛੱਡਦੇ।
ਹਾਂਜੀ ਬਿਲਕੁਲ ਸਈ ਆ ਫੋਨ ਸਈ ਗੱਲ ਏ।
ਆ ਵੀ ਦੇਖੋ ਯੂਟਿਊਬ ਤੇ ਵੇਖਣਾ ਛੋਟ- ਛਟੇ ਛੋਟੇ ਬੱਚੇ ਦੋ- ਦੋ ਸਾਲ ਦੇ ਲੱਗੇ ਹੁੰਦੇ ਨੇ। ਯੂਟਿਊਬ ਤੇ ਪੋਇਮਾਂ ਵੇਖਣੀਆਂ, ਕਾਰਟੂਨ ਦੇਖਣੇ ਨੇ। ਫੇਰ ਅੱਖਾਂ ਖ਼ਰਾਬ ਬਾਦ 'ਚੋਂ। ਕੋਈ ਕੈਂਦਾ ਮੇਰੇ ਅੱਖਾਂ 'ਚੋਂ ਪਾਣੀ ਚੱਲਦਾ ਪਿਆ, ਕੋਈ ਕੈਂਦਾ ਮੇਰੀਆਂ ਅੱਖਾਂ ਪੀੜ ਹੁੰਦੀਆਂ ਨੇ।
ਹਾਂਜੀ ਹਾਂ- ਫੁਲ ਵੋਲੀਅਮ ਸੱਡ ਦਿੰਦੇ ਨ ਨਾ- ਚਰ ਤਿੰਨ- ਤਿੰਨ ਘੰਟੇ ਲੱਗ ਰੈਂਦੇ ਆ। ਨਾ ਮਾਂ ਨੂੰ ਸੋਣ ਦਿੰਦੇ ਨਾ ਪਿਓ ਨੂੰ ਸੋਣ ਦਿੰਦੇ। ਲੱਗੇ ਰੈਂਦੇ ਉਚੀ-ਉਚੀ-ਉਚੀ।
ਹਾਂਜੀ ਜੀ।
ਨਾਲ ਦੇ ਕਮਰੇ 'ਚ ਬੈਠੇ ਹੁੰਦੇ, ਨਾਲ ਦੇ ਕਮਰੇ 'ਚੋ ਵਾਜਾਂ ਆਂਦੀਆਂ। ਗਾਲਾਂ ਕੱਢਦੇ ਇੱਕ ਦੂਜੇ ਨੂੰ, ਗੇਮਾਂ ਖੇਡਦੇ ਖੇਡਦੇ।
ਬਿਲਕੁਲ ਬਿਲਕੁਲ ਜੀ ਅੱਜ ਕੱਲ੍ਹ ਦੇ ਬੱਚੇ, ਐ ਪੜ੍ਹਾਈ ਤੋਂ ਵੀ ਦੂਰ ਹੋਈ ਜਾਂਦੇ ਨੇ।
ਅ ਬਸ ਮੋਬਾਇਲ ਮੇਨ ਤਾ ਮੋਬਾਇਲ ਕਰਕੇ ਜੀ ਮੋਬਾਇਲ ਨਾ ਹੋਵੇ ਤੇ ਬੱਚਾ ਪੜ੍ਹਾਈ ਚ ਲੱਗਾ ਰਵੇ।
ਹਾਂ ਪੜ੍ਹਾਈ ਤੋਂ ਤਾਈ ਤਾ ਪਿੱਛੇ ਦੁਨੀਆਂ ਹੱਟ ਰਹੀ ਆ ਉਹਨਾਂ ਬੱਚੇ ਜਿਹੜੇ ਛੋਟੇ ਆਹ ਸਾਡੇ ਟਾਈਮ ਚ ਫੋਨ ਕਿੱਥ ਸੀ ਸਾਡੇ ਟਾਈਮ ਚ ਸਾਨੂੰ ਦਸਵੀਂ ਚ ਜਾ ਕੇ ਕਿੱਥੇ ਫੋਨ ਮਿਲਿਆ।
ਹਾਂਜੀ ਹਾਂਜੀ।
ਉਹ ਵੀ ਘਰਦਿਆਂ ਨੇ ਚਲੋ, ਕੋਈ ਗੱਲ ਨੀ ਯਾਰ ਚਲਾ ਦੋ। ਕੰਮ ਪੈ ਜਾਂਦਾ ਉਸ ਟਾਈਮ ਘਰਦਿਆਂ ਨੂੰ ਸਾਡੇ ਸਮਝ ਨੀ ਹੁੰਦੀ ਸੀ ਆਪਾਂ ਹੀ ਸੀ ਪੜ੍ਹਨ ਵਾਲੇ।
ਹਾਂਜੀ ਹਾਂਜੀ ਨ ਚਲੋ ਕੋਰੋਨਾ ਟਾਈਮ ਮੋਬਾਇਲ ਦਿੱਤਾ ਸੀ ਇਹਨਾਂ ਨੂੰ ਸਟੱਡੀ ਕਰਨ ਵਾਸਤੇ ਦਿੱਤਾ ਸੀ। ਸਟੱਡੀ ਕਰੋ ਕਰੋਨਾ ਦੇ ਟਾਈਮ ਦੇ ਵਿੱਚ, ਹੋਰ ਕੰਮ ਵਾਸਤੇ ਨੀ ਦਿੱਤਾ। ਇਹਨਾਂ ਨੇ ਦੂਜੇ ਬੰਨੇ ਇਸਤੇਮਾਲ ਕਰਨਾ ਸਟਾਰਟ ਕਰਤਾ। ਹਾਂਜੀ ਹਾਂਜੀ।
ਉਹੀ ਤੇ, ਹਾਂ।
ਬੱਚਾ ਮੋਬਾਇਲ ਮੰਗਗੀਏ ਖੋਈਏ ਗੱਲਬਾਤ ਕਰੀਏ ਮੋਬਾਇਲ ਦਿੰਦੇ ਨੀ ਬੱਚੇ ਡਿਪ੍ਰੈਸ਼ਨ ਚਲੇ ਜਾਂਦੇ ਐ।
ਬਿਲਕੁਲ, ਅਗਰ ਮੇਰੀ ਗੱਲ ਸੁਣੋ ਭਾਜੀ ਅੱਛਾ ਤੁਸੀਂ ਕਿਸੇ ਦਿਨ ਮੰਨ ਲਓ ਦ ਦੋ -ਤਿੰਨ ਦਿਨ ਫੋਨ ਨੀ ਚਲਾਇਆ, ਤੁਹਾਡਾ ਸਰੀਰ ਜਾਂ ਤੰਦਰੁਸਤ ਤੁਹਾਨੂੰ ਠੀਕ-ਠੀਕ ਰੈਦਾ ਹੋਏਗਾ।
ਹਾਂਜੀ
ਕੋਈ ਅੱਖਾਂ ਤੇ ਅਸਰ ਨੀ ਕੋਈ ਕੁਛ ਨੀ, ਆਹ ਸਾਡਾ ਫੋਨ ਆ ਨਾ ਜ਼ਰੂਰਤ ਮੰਦ ਵਾਸਤੇ ਮੰਨ ਲਓ ਆਪਾਂ ਵਟਸਐਪ ਤੇ ਕਿਸੇ ਨੂੰ ਫੋਟੋ ਭੇਜਨੀ ਹਾਂਜੀ। ਭਾਜੀ ਤੁਹਾਡੀ ਆਪ ਆਪਾਂ ਫੋਨ ਸੁਣਨਾ ਫੋਨ ਕਰਨਾ।
ਹਾਂਜੀ
ਕੰਮ ਇਹ ਦਾ ਕੋਈ ਨੀ ਐ, ਦੂਜਾ ਕੰਮ ਇਹਦਾ ਕੋਈ ਨੀ ਐ।
ਹਾਂਜੀ
ਤੀਜਾ ਕੰਮ ਮੰਨ ਲਓ ਸਾਡਾ ਹੈ ਵੀ ਹੈ ਤੇ ਆਪਣਾ ਸਾਡੇ ਭਰਾ ਬਾਹਰ ਬੈਠਿਆ ਵੀਡੀਓ ਕਾਲ ਕਰ ਲਈ ਚਲੋ ਪੰਜ- ਦਸ ਮਿੰਟ ਗੱਲ ਕਰ ਲੀ।
ਹਾਂਜੀ ਹਾਂਜੀ।
ਚਲੋ ਬਾਕੀ ਸਾਡਾ ਹੋਰ ਕੋਈ ਮਤਲਬ
ਨਹੀਂ ਨਹੀਂ ਹੋ ਨਹੀਂ ਨਹੀਂ ਹੋਰ ਮਤਲਬ ਕੋਈ ਹੈਨ ਜੀ, ਬਿਲਕੁਲ ਹਾਂਜੀ ਹਾਂਜੀ।
ਕੀ-ਕੀ ਕਰਨ ਲੱਗਗੇ ਜੀ ਚਲੋ ਜੀ ਗੇਮਾ ਖੇਲ ਲਈ, ਚਲੋ ਜੀ। ਬੈਠੇ ਹਾਂ ਫਰੀ ਉਹ ਰੀਲਾਂ ਵੇਖੀਆਂ ਸ਼ੁਰੂ ਕਰਤੀਆਂ ਯੂਟਿਊਬ 'ਤੇ ਇੰਸਟਾਗ੍ਰਾਮ 'ਤੇ
ਹਾਂਜੀ ਹਾਂਜੀ।
ਹਾਂ ਇਹ ਫੇਰ ਕੋਈ ਫੈਦਨਾ ਹ ਚਲੋ ਬੰਦਾ ਗਾਣੇ- ਗੁਣੇ ਸੁਣ ਲੈਂਦਾ ਯੂਟਿਊਬ ਤੇ ਪਰ ਹਾਂ ਪਰ ਲੇਕਿਨ ਇਹ ਨੀ ਕਿ ਫੋਨ ਦਾ ਫਾਇਦਾ ਹੀ, ਪੂਰੇ ਟਾਈਮ ਹੀ ਯੂਜ ਕਰਦੇ ਰੋਜ਼ ਹੀ ਚੌਵੀ ਘੰਟੇ ਹੱਥ ਚ ਹੋਣਾ ਚਾਹੀਦਾ।
ਨਈ-ਨਈ ਫੋਨ ਬੜਾ ਗੰਦਗੀ ਪਾਈ ਐ, ਪਰ ਵੀਡੀਓ ਕਰ ਦੇਣਾ ਸੀ। ਦਸ ਜਾਂ ਪੰਦਰਾਂ ਮਿੰਟ ਕਰਨੀ ਚਾਹੀਦੀ ਹੈ ਇਹ ਜ਼ਿਆਦਾ ਕਰਨੀ ਨੀ ਚਾਹੀਦੀ। ਅੱਖਾਂ ਤੇ ਸਿਰ ਅੱਖਾਂ ਦੇ ਸਿਰ ਦੇ ਨਾਣੀਆਂ ਤੇ ਇਹ ਬਹੁਤ ਜਿਆਦਾ ਨੁਕਸਾਨ ਕਰਦਾ ਜੀ।
ਬਿਲਕੁਲ ਬਿਲਕੁਲ ਐ ਤੇ ਸਮਝ ਨੀ ਆਉਂਦੀ ਦੋਨ ਪਤਾ ਕੀ ਆ, ਸਾਡੇ ਸਾਹਮਣੇ ਈ ਹੈਗੇ ਬੱਚੇ ਦੋ ਤਿੰਨ ਘਰਾਂ ਦੇ ਨਾ।
ਹਾਂਜੀ ਹਾਂਜੀ
ਉਹਨਾਂ ਦੇ ਚਸ਼ਮੇ ਲੱਗੇ ਹੋਏ ਨੇ ਪੰਜ- ਪੰਜ ਸਾਲ ਦੇ ਹੈਗੇ ਜੇ ਪੰਜ -ਪੰਜ ਛੇ -ਛੇ ਸਾਲ ਦੇ
ਲੱਗਿਆ ਅੱਜ-ਕੱਲ ਤੇ ਖਾ ਕਹਿਣ ਦਾ ਮਤਲਬ ਕੋਈ ਟਾਈਮ ਹੁੰਦਾ ਸੀਗਾ। ਪੁਰਾਣੇ ਬੁੱਢੇ ਹੁੰਦੇ ਸੀ ਨੱਬੇ ਸਾਲ ਦੇ ਸੌ ਸਾਲ ਦੇ
ਇੱਕ ਕਿਲੋਮੀਟਰ ਦੀ ਦੂਰੀ ਤੇ ਨਾ ਕੋਈ ਦਿਖਦਾ ਨੀ ਉਹਨਾਂ ਨੂੰ ਧੁੰਦਲਾ -ਧੁੰਦਲਾ ਦਿਖਦਾ।
ਬਿਲਕੁਲ-ਬਿਲ ਓ ਸਈ‌ ਗੱਲ ਏ ਜੀ।
ਕੋਈ ਫਿਰ ਕੀ ਫੈਦਾ ਜੀ ਐਸ ਚੀਜ਼ ਦਾ ਫੋਨ ਦਾ ਚਲਾਣ ਦਾ ਸਾਡੇ
ਨਈ ਪੁਰਾਣੇ ਟੈਮ ਤੇ ਦੇਖੋ ਮਜ਼ਬੂਰ ਸੀ ਐ ਨੱਬੇ ਸਾਲ ਦੇ ਬਈ ਸੂਬੇ ਟੱਪ ਗੇ ਦੇ ਕੋਈ ਦੰਦ, ਅੱਖ, ਦੰਦ-ਅੱਖਾਂ, ਕੰਨ ਹਰ-
ਸਭ ਵਧੀਆ ਆਂ
ਅੱਜ-ਕੱਲ ਪੰਜ ਸਾਲ ਦੇ ਬੱਚਿਆਂ ਨੂੰ ਦੇਖ ਲੋ ਜੇ ਅੱਖ ਵੀ ਦੇਖ ਲੋ ਕੰਨ ਵੀ ਦੇਖ ਲ ਹਰ ਚੀਜ਼ ਚੱ ਕਮਜ਼ੋਰੀ ਏ।
ਹੁਣ ਪਾਜੀ ਦੇਖੋ ਹੁਣ-ਹੁਣ ਪੈਲੇ ਦੇ ਟੈਮ ਹੁੰਦੇ ਸੀ ਲੈਂਡਲਾਈਨ ਆਲੇ ਫੋਨ
ਹਾਂਜੀ।
ਫੇਰ ਉਸ ਤੋਂ ਬਾਦ ਕੀਪੈਡ ਆਯਾ ਕੀਪੈਡ ਵੀ ਕੀਦੇ ਆਸਤੇ ਹੁੰਦਾ ਸੀ ਫੋਨ ਕਰਨਾ।
ਹਾਂਜੀ।
ਫੇਰ ਚਲੋ ਟੱਚ ਵੀ ਆਯਾ ਸਰਕਾਰ ਨੇ ਟੱਚ ਕੀਤਾ ਚਲੋ ਟੱਚ ਤੇ ਤਾਂ ਸਾਡਾ ਫੈਦਾ ਹੋਇਆ। ਥੋਡਾ ਚਲੋ ਵਟਸਐਪ ਤੇ ਕੁਛ ਸਮਾਨ ਪੇਜਣਾ ਹੋਏ ਜੀ ਫੋਟੋ ਪੇਜਣੀ ਹੋਏ ਯਾਂ ਅੱਜ ਕੱਲ ਗੂਗਲ ਪੇ ਚੱਲ ਗਯਾ ਪੈਹੇ ਪਾਣੇ ਚਲੋ ਜੀ ਬਾਰੋਂ-ਬਾਰ ਬੈਠੇ ਪੈਹੇ ਪੈ ਗਏ ਕੋਈ ਐ ਸੀ ਗੱਲ ਨੀ ਐ ਲੇਕਿਨ ਦੁਨੀਆਂ ਨੇ ਜੇ ਕਰਤਾ ਨਾ
ਹਾਂ
ਐ ਦੁਨੀਆਂ ਨੇ ਗ਼ਲਤ ਕੀ ਹਾਂ
ਕੰਮ ਖਰਾਬ ਕੀਤਾ ਜੀ ਕੈਣ ਦਾ ਮਤਲਬ ਜੇੜੇ ਐ ਚੱਲਾਤੇ, ਵਡੇ ਨੈਟ ਚਲਾਤੇ ਜਬਾਨ ਲੰਬੀ ਚਲਾਤੀ ਗੁਗਲ ਬੋਲਦਾ ਓ
ਹ
ਔਖਾ-ਔਖਾ ਕੰਮ ਕਰਤਾ ਹੋਯਾ।
ਹਮ।
ਬਾਕੀ ਬੱਚਿਆਂ ਨੂੰ ਚਾਇਦਾ ਬੱਚੇ, ਇੱਕ ਮਾਂ-ਪਿਓ ਨੂੰ ਚਾਇਦਾ ਬੱਚਿਆਂ ਨੂੰ ਨਾ ਵਿਆਣ ਦਾ ਮਤਲਬ
ਹਾਂ ਅੱਜ-ਕੱਲ ਤੇ ਕੋਈ ਰੋਕਦਾ ਨੀ ਜੀ ਅੱਜ-ਕੱਲ ਮਾੜਾ ਜੇਆ ਨਿਆਣਾ ਰੋਣ ਲੱਗ ਜੇ ਓਨੂੰ ਹ ਫੋਨ ਦਿੰਦੇ ਨਾਲੇ ਈ ਚੋਪ।
ਓ ਨਾਲ ਈ ਚੌਕ ਵਾਸਤੇ ਸੀਗਾ।
ਹਾਂ ਐ ਗ਼ਲਤ ਹੈਗਾ ਨਾ ਸਾਡੇ।
ਹਂ ਹਾਂਜੀ-ਹਾਂ ਬਸ ਮੇਨਤ-ਮੇਨਤ ਪਾਜੀ ਬੱਚਿਆਂ ਨੂੰ ਜ ਚਾਇਦਾ ਕੀ ਏ ਬੱਚਿਆਂ ਨੂੰ ਸਵੇਰ-ਸਵੇਰ ਤੋਂ ਲੈ ਕੇ ਸ਼ਾਮ ਤੱਕ ਓਨਾਂ ਦੀ ਡਾਇਟ ਜੇੜੀ ਬਿਲਕੁਲ ਵਧੀਆ ਰੱਖੀ ਚਾਇਦੀ ਏ।
ਹਾਂ ਚਲੋ ਆਪਾਂ ਕੀ, ਕੈ ਸਕਦੇ ਆਂ ਜੀ। ਬੱਚਿਆਂ ਨੂੰ ਛੱਡੋ ਰੋਣ ਵੀ ਲੱਗ ਜਾਂਦੇ ਠੀਕ ਐ ਪਾਜੀ ਜਦੋ ਸਾਸ ਸ੍ਰੀ ਕਾਲ ਜੀ ਸ ਸੋਈਏ ਫਿਰ ਮੈਂ ਕੇਆ ਸੋਣ ਦਾ ਟੈਮ ਹੋਯਾ ਦਾ ਸਾਸ ਸ੍ਰੀ ਕਾਲ ਜ। ਗੁੱਡ ਨਾਈਟ ਜੀ ਗੁੱਡ ਨਾਈਟ ਸਾਸ ਸ੍ਰੀ ਕਾਲ।